ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕਿ ਹਾਲ ਐ?
ਵਧੀਆ। ਤੁਸੀਂ ਦੱਸੋ।
ਬੱਸ। ਮੈਂ ਵੀ ਵਧੀਆ।
ਬੱਸ ਮੈਂ ਵੀ ਵਧੀਆ। ਹੋਰ ਕੀ ਕਰਦੇ ਸੀ। ਕੁੱਛ ਨੀ ਬੱਸ ਬੈਠੇ ਹੋਏ ਸੀ। ਤੁਸੀਂ ਕੀ ਕਰਦੇ ਪਏ ਸੀ। ਮੈਂ ਵੀ ਬਸ, ਹੁਣੇ ਫ੍ਰੀ ਹੋ ਕੇ ਬੈਠੀ ਸੀ
ਹਾਂਜੀ।
ਹਾਂਜੀ। ਹੋਰ ਕੀ ਖਾਯਾ ਤੁਸੀਂ।
ਅਸੀਂ, ਅੱਜ ਆਲੂ ਬਣਾਏ ਸੀ ਸੁੱਕੇ।
ਅੱਛਾ, ਘਿਆ ਵੀ ਬਣਾਏਆ। ਅੱਛਾ, ਔਦੇ ਨਾਲ ਰੋਟੀ ਖਾਦੀ ਹਾਂਜੀ
ਤੁਸੀਂ ਕੀ ਖਾਧਾ ਫਿਰ ਅੱਜ।
ਅਸੀਂ ਅਰਬੀ ਬਣਾਈ ਸੀ।
ਅੱਛਾ, ਅਰਬੀ।
ਹਾਂਜੀ ਤੇ ਉਸ ਤੋਂ ਬਾਅਦ- ਉਸ ਤੋਂ ਬਾਅਦ।। ਉਹ ਖਾਧਾ ਸੀ, ਦਹੀਂ ਵਗੈਰਾ ਤੇ ਨਾਲ ਫਿਰ ਉਸ ਤੋਂ ਬਾਅਦ ਆਮ ਖਾਦੇ ਸੀ।
ਅੱਛਾ- ਅੱਛਾ, ਅੰਬ ਤੁਹਾਨੂੰ ਪਸੰਦ ਐ
ਪਸੰਦ ਐ ਹਾਂਜੀ, ਬਹੁਤ ਵਧੀਆ ਲੱਗਦੇ ਨੇ ਅੰਬ
ਅੱਛਾ, ਕਿਹੜੇ- ਕਿਹੜੇ ਅੰਬ ਦੋ- ਤਿੰਨ ਤਰ੍ਹਾਂ ਦੇ ਅੰਬ ਹੁੰਦੇ ਆ ਨਾ।
ਹਾਂਜੀ -ਹਾਂਜੀ, ਦਸਹਰੀ ਵਗੈਰਾ।
ਅੱਛਾ ਦੁਸਹਰੀ ਵਾਲੇ, ਠੀਕ ਐ ਵਧੀਆ ਗੱਲ। ਕਈਆ ਨੂੰ ਅੰਬ ਖਾਣ ਨਾਲ ਮਤਲਬ, ਦਾਣੇ ਵਗੈਰਾ ਨਿਕਲ ਜਾਂਦੇ ਹੈਨਾ।
ਹਾਂਜੀ ਸਾਨੂੰ ਮੈਨੂੰ ਵੀ ਥੋੜੇ ਬਹੁਤ ਹੋ ਹੀ ਜਾਂਦੇ ਨੇ। ਸਬ ਹੋ ਜਾਂਦੇ ਐ, ਹਾਂਜੀ।
ਹੂ ਮੈਨੂੰ ਵੀ ਪਹਿਲੇ ਮੈਂਗੋ ਬਹੁਤ ਪਸੰਦ ਸੀ।
ਸਾਨੂੰ ਸੀ।
ਤੇ ਹੁਣ ਥੋੜੇ ਬਹੁਤ ਘੱਟ ਹੋ ਗਏਣ।
ਕਿਉ।
ਪਤਾ ਨੀ ਪਹਿਲੇ ਟੇਸਟ ਜ਼ਿਆਦਾ ਅੱਛਾ ਲੱਗਦਾ ਸੀ, ਹੁਣ ਨੀ ਅੱਛਾ ਲੱਗਦਾ।
ਅੱਛਾ।
ਹਮ ਜਦ। ਅਸੀਂ ਛੋਟੇ ਸੀ, ਅਸੀਂ ਨਾਨੀ ਘਰ ਜਾਂਦੇ ਸੀ ਨਾ ਉਦੋਂ ਅਸੀਂ ਬਹੁਤ ਅੰਬ ਖਾਂਦੇ ਸੀ। ਅੱਛਾ। ਤੇ ਉਦੋਂ ਮੇਰੇ ਵੀ ਬਹੁਤ ਸਾਰੇ ਦਾਣੇ ਨਿਕਲਦੇ ਸੀ, ਇੰਨੇ ਮੋਟੇ- ਮੋਟੇ ਦਾਣੇ।
ਹਾਂ।
ਤੇ ਹੁਣ ਨੀ ਨਿਕਲਦੇ।
ਅੱਛਾ- ਅੱਛਾ।
ਹਾਂਜੀ- ਹਾਂਜੀ, ਪਰ ਹੁਣ ਮੈਂ ਵੈਸੇ ਵੀ ਮੈਂਗੋ ਘੱਟ ਹੀ ਖਾਂਨੀ ਆਂ।
ਕਿਉਂ, ਮਤਲਬ ਘੱਟ ਕਿਉਂ ਖਾਂਦੇ ਹੋ।
ਟੇਸਟ ਨੀ ਉਹ ਵਾਲਾ ਟੇਸਟ ਨਹੀ ਆਉਂਦਾ, ਜੋ ਪਹਿਲੇ ਟੇਸਟ ਆਉਂਦਾ ਸੀ।
ਅੱਛਾ -ਅੱਛਾ, ਮੈਨੂੰ ਲੱਗਦਾ ਤੁਸੀਂ ਕੋਈ। ਪਹਿਲੇ ਕੋਈ ਹੋਰ ਮਤਲਬ ਫਲੇਵਰ ਦੇ ਖਾਂਦੇ ਹੋ, ਜੈਸੇ ਅਲੱਗ- ਅਲੱਗ। ਟਾਈਪ ਜਾਂਦੇ ਆ ਨਾ ਦੁਸਹਿਰੀ ਵਗੈਰਾ ਤੇ ਤੁਸੀਂ ਕੋਈ ਹੋਰ ਤਰਾਂ ਦੇ ਖਾਂਦੇ ਹੋਗੇ ਪਹਿਲੇ। ਹੁਣ ਉ ਨਈ ਆਂਦੇ, ਹੋਏਗੇ ਸ਼ਾਇਦ ਇੱਧਰ।
ਨਹੀਂ। ਵੈਸੇ ਵੀ ਅੱਜ -ਕਲ, ਹਰੇ ਫਰੂਟ ਨੂੰ ਤੇ ਇੰਜੈਕਸ਼ਨ ਹੀ ਲੱਗਦਾ।
ਲੱਗਦਾ ਥੋੜਾ ਬਹੁਤ ਤੇ ਤਾਂ ਚੇਂਜ ਹੋ ਹੀ ਜਾਂਦਾ। ਹੂੰ।
ਹੂੰ। ਨਹੀਂ ਬਟ ਬੋਤ ਮਿੱਠੇ ਹੁੰਦੇ ਬੋਤ ਟੇਸਟੀ ਲੱਗਦੇ ਕਈ ਵਾਰੀ ਖਾਓ। ਪਰ ਹੁਣ ਮੈਂ ਘੱਟ ਖਾਂਨੀ ਹਾਂ।
ਹੂੰ।
ਹਾਂਜੀ ਤੁਸੀਂ ਮਤਲਬ ਖਾਂਦੇ ਹੋ, ਤੁਹਾਨੂੰ ਅੱਛਾ ਲੱਗਦਾ ਐ।
ਹਾਂਜੀ ਮੈਨੂੰ ਤੇ, ਬੋਤ ਅੱਛੇ ਲੱਗਦੇ ਐ।
ਅੱਛਾ -ਅੱਛਾ ਠੀਕ ਹੈ, ਹੋਰ ਤੁਹਾਨੂੰ ਕੀ- ਕੀ ਪਸੰਦ ਐ, ਖਾਨੇ ਚ।
ਮੈਨੂੰ, ਅੰਬ ਵਗੈਰਾ ਤੇ ਪਸੰਦ ਹੈ ਈ, ਮੈਨੂੰ ਮਤਲਬ ਹਰ ਟਾਈਪ ਦੇ ਫਰੂਟਸ ਵਗੈਰਾ। ਬੋਤ ਅੱਛੇ ਲੱਗਦੇ ਨੇ, ਮੈਂ ਮਤਲਬ ਕੋਈ ਵੀ ਟਾਈਪ ਦਾ ਫਰੂਟ। ਖਾ ਸਕਦਾਂ ਮਤਲਬ ਲੋਕਾਂ ਨੂੰ, ਅਮਰੂਦ ਵਗੈਰਾ, ਪਪੀਤਾ ਵਧੀਆ ਲੱਗਦਾ ਮੈਨੂੰ ਉ ਵੀ ਅੱਛੇ ਲੱਗਦੇ ਨੇ।
ਚੌਵੀ ਵਜ,
ਹਾਂਜੀ ਮਤਲਬ ਮੈਂ, ਪਪੀਤਾ ਤਾਂ ਬੋਤ ਅੱਛਾ ਹੁੰਦਾ। ਹਾਂਜੀ ਉ ਸਿਹਤ ਵਾਸਤੇ ਤਾਂ ਬੋਤ ਅੱਛਾ ਹੈ। ਪਰ ਲੋਕਾਂ ਨੂੰ ਉਹਦਾ ਟੇਸਟ ਅੱਛਾ ਨੀ ਲੱਗਦਾ ਨਾ।
ਹੂੰ। ਉਹ ਦਾ ਟੇਸਟ ਉਹ ਥੋੜਾ, ਕੌੜਾ ਵੀ ਲੱਗਦਾ ਜਦੋ ਜ਼ਿਆਦਾ ਛਿੱਲੜ ਉਤਰ ਜਾਏ ਤੇ ਕੌੜਾ ਲੱਗਦਾ
ਹਾਂਜੀ।
ਹੂੰ-ਹੂੰ, ਹੂੰ ਬਾਰ ਦਾ ਟੈਸਟ ਤੇ ਨੀ ਅੱਛਾ ਹੁੰਦਾ।
ਹਾਂਜੀ?
ਮੈਂ ਕਿਆ ਉਹਦਾ, ਟੇਸਟ ਤਾਂ ਨੀ ਅੱਛਾ ਹੁੰਦਾ ਬਟ ਉਹ ਉਹਦਾ ਬੋਤ ਫਾਇਦਾ ਹੁੰਦਾ ਖਾਨ ਦਾ। ਵੈਸੇ ਵੀ ਜਿਹੜੀ ਚੀਜ਼ ਸਾਨੂੰ ਫਾਇਦਾ ਕਰੇਗੀ ਉਹਦਾ ਟੇਸਟ ਨਹੀਂ ਅੱਛਾ ਹੁੰਦਾ।
ਸਹੀ ਗੱਲ ਏ।
ਹਾਂਜੀ। ਹੁਨ ਕਰੇਲੇ ਕਹਿੰਦੇ ਨੇ ਬੋਤ ਅੱਛੇ ਹੁੰਦੇ ਨੇ ਖਾਣੇ, ਬਟ ਉਹਦਾ ਟੇਸਟ ਨੀ ਐ। ਅੱਛਾ ਹੁੰਦਾ ਬਹੁਤ ਕੋੜੇ ਹੁੰਦੇ ਨੇ।
ਹਾਂਜੀ -ਹਾਂਜੀ।
ਹੂੰ।
ਹੂੰ ਸਾਨੂੰ ਪਾਣੀ ਵੀ ਬਹੁਤ ਜਿਆਦਾ ਪੀਣਾ ਚਾਹੀਦਾ ਇਹ ਵੀ ਮਤਲਬ,
ਹੂੰ
ਪਾਨੀ ਤੇ ਮਤਲਬ ਬਹੁਤ ਇੰਪੋਰਟੈਂਟ ਹੈਗਾ ਨਾ ਸਾਡੀ ਮਤਲਬ ਹਿਊਮਨ ਹੈਲਥ ਵਾਸਤੇ ਤਾਂ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਪਾਨੀ। ਹਾਂਜੀ -ਹਾਂਜੀ। ਮਤਲਬ ਐਸਾ ਲੋਕੀ ਮਤਲਬ ਬਜ਼ੁਰਗ ਵੀ ਕਹਿੰਦੇ ਨੇ ਕਿ ਜੈਸਾ ਅੰਦਰ ਖਾਓਗੇ, ਵੈਸੇ ਹੀ ਬਾਹਰ ਹੋਏਗਾ। ਹੁਣ ਲੋਕੀ ਬਹੋਤ ਘੱਟ ਪਾਣੀ ਪੀਂਦੇ ਨੇ। ਤੇ ਉਹਨਾਂ ਦੇ ਮੂੰਹ ਤੇ, ਪਿੰਪਲ ਵਗੈਰਾ ਹੋ, ਜਾਂਦੇ ਨੇ।
ਹਾਂਜੀ।
ਬਾਕੀ ਜੋ ਲੋਕੀ ਜਾਆਦਾ ਪਾਣੀ ਪੀਂਦੇ ਨੇ। ਉਹਨਾਂ ਦੇ ਪਿੰਪਲ ਵੀ ਘੱਟ ਹੁੰਦੇ ਨੇ ਤੇ ਫੇਸ ਤੇ ਗਲੋ ਵੀ ਬਹੁਤ ਅੱਛਾ ਆਦਾ। ਹਾਂਜੀ ਕਹਿੰਦੇ ਤੇ ਹੈ ਕਿ ਜ਼ਿਆਦਾ ਪਾਣੀ ਪਿਓ ਤੇ ਫੇਸ ਤੋਂ ਗਲੋ ਹੁੰਦਾ। ਹਾਂਜੀ।
ਹਮ। ਪਾਣੀ ਦੇ ਤੋਂ ਬਹੁਤ ਫ਼ਾਇਦੇ ਹੈ ਹੁਣ ਅਸੀਂ ਫਰੂਟਸ ਵੀ। ਉਹ ਆਉਂਦੇ ਨੇ ਜਿਹੜੇ ਉਹ ਵਾਲੇ ਖਰਬੂਜਾ ਤਰਬੂਜ। ਹੁਣ ਜਦੋਂ ਆਉਂਦੇ ਨੇ ਉਹ ਵੀ ਕਹਿੰਦੇ ਨੇ ਸਭ ਵੱਧ ਤੋਂ ਵੱਧ। ਖਾਓ ਕਿਉਂਕਿ ਉਹਦੇ ਚ ਪਾਣੀ ਬਹੁਤ ਹੁੰਦਾ।
ਹਾਂਜੀ। ਉਹ ਗਰਮੀਆਂ ਚ ਵੈਸੇ ਵੀ ਬੋਡੀ ਨੂੰ ਜਿਆਦਾ ਤੋਂ ਜਿਆਦਾ ਪਾਣੀ ਚਾਹੀਦਾ ਹੁੰਦਾ। ਹਾਂਜੀ -ਹਾਂਜੀ।
ਹੂ ਇਸ ਲਈ ਫਰੂਟ ਉਹ ਵਾਲੇ ਫਰੂਟਸ ਵੀ। ਖਾਣੇ ਚਾਹੀਦੇ ਨੇ।
ਬਾਕੀ ਲੋਕਾਂ ਨੂੰ ਤਾਂ ਪਤਾ ਹੀ ਹੈ। ਸਾਡੀ ਬੋਡੀ ਸਿਕਸਟੀ ਪਰਸੈਂਟ ਪਾਣੀ ਨਾਲ ਬਣੀ ਹੁੰਦੀ ਹੈ ਪੂਰੀ ਤੇ। ਤੇ ਉਹਦਾ ਮਤਲਬ ਟੈਂਪਰੇਚਰ। ਘੱਟ ਕਰਨ ਵਾਸਤੇ ਸਾਨੂੰ ਪਾਣੀ ਪੀਣਾ ਈ ਪੈਂਦੈ।
ਹਾਂਜੀ-ਹਾਂਜੀ ਉਹ ਤਾਂ ਹੈ। ਹੂੰ।
ਹੂੰ ਜਦ ਮਤਲਬ ਆਪ ਸਾਡੀ ਬੋਡੀ। ਜਦ ਉਹਨੂੰ ਕੂਲ ਠੰਡਾ ਕਰਨਾ ਹੁੰਦਾ ਤੇ ਉਹ ਆਪ। ਨਾਂ ਜੋ ਪਸੀਨਾ ਹੁੰਦਾ ਐ ਉਹ ਛੋੜਦੀ ਐ।
ਹਾਂਜੀ-ਹਾਂਜੀ।
ਹਾਂਜੀ।
ਹੁਣ ਵੈਸੇ ਤਾਂ ਪਾਣੀ ਦੀ ਵੇਸਟੇਜ ਵੀ ਬਹੁਤ ਕਰ ਰਹੇ ਲੋਕੀ। ਹੁਣ ਅਸੀਂ ਬਰੱਸ਼ ਕਰਦੇ ਆਂ ਕਈ ਨੂੰ ਟੁਟੀ। ਟੁਟੀ ਨੂੰ ਖੁੱਲ੍ਹਾ ਛੱਡ ਦਿੰਦੇ ਪਾਣੀ ਰੁੜਦਾ ਰਹਿੰਦਾ ਰੁੜਦਾ ਰਹਿੰਦਾ ਬਟ ਇਹ ਚੀਜ਼ ਨਈਂ। ਨਈ ਕਰਨੀ ਚਾਹੀਦੀ।
ਬਿਲਕੁਲ ਨਈਂ ਕਰਨੀ ਚਾਹੀਦੀ ਮਤਲਬ ਜੋ ਹੁਣ ਅੱਜ-ਕੱਲ ਦੇ ਆਰੋ ਵਗੈਰਾ ਹੈਗੇ ਨੇਂ।
ਹਾਂਜੀ।
ਉਹਨਾਂ ਚੋਂ ਵੀ ਪਾਣੀ ਨਿਕਲਦਾ ਰਹਿੰਦਾ ਐ ਤੇ ਉਹ। ਮਤਲਬ ਸਾਨੂੰ ਓ ਕਿਸੇ ਨਾਂ ਕਿਸੇ ਯੂਜ ਚ ਲਿਆਣਾ ਈ ਚਾਹੀਦਾ ਕਿਉੰਕਿ। ਕਿਉਂਕਿ ਜਿੰਨਾ ਪਾਣੀ ਅਸੀਂ ਪੀਂਦੇ ਵੀ ਨਹੀਂ ਹੈਗੇ ਉਹਨਾਂ ਤੇ ਰੂੜ ਈ ਜਾਂਦਾ। ਉਹ ਤਾਂ ਹੈ ਅਗਰ ਮਤਲਬ ਅਸੀਂ। ਯੇਹੀ ਪਾਣੀ ਕਿਸੀ ਜਾਂਰ ਚ ਯਾ ਆਪਣੇ। ਬੋਟਲ ਵਗੈਰਾ ਚ' ਅਗਰ ਭਰ ਕੇ ਜਾਂ ਪੌਦਿਆਂ ਨੂੰ ਦੇ ਦੀਏ ਨਾਂ ਆਪਣੇ ਭਾਂਡੇ ਮਾਂਜੇ। ਤੇ ਇਨਾ ਕੁਛ ਹੋ ਨੀਂ ਜਾਏਗਾ।
ਉਹ ਤਾਂ ਸਹੀ ਕਹਿੰਦੇ ਪਏ ਅੋ ਬਿਲਕੁਲ ਤੁਸੀਂ।
ਹਾਂਜੀ।
ਹਾਂ ਹੁਣ ਆਰ ਓ ਤੇ ਬਹੁਤ ਜ਼ਿਆਦਾ ਹੁਣ ਜੇ ਬਿਲਕੁਲ ਆਰ ਓ ਖਾਲੀ ਐ ਤੇ ਉਹਨੂੰ। ਪੂਰਾ ਭਰਦੇ ਕਿੰਨਾ ਟਾਈਮ ਲੱਗਦਾ ਪਹਿਲੇ ਪਾਣੀ ਓਨਾ ਉਹਦੇ। ਭਰਦਾ ਵੀ ਪਿਆ ਔਰ ਓਨਾ ਹੀ ਰੁੜਦਾ ਵੀ ਪਿਆ ਉਹ ਬਹੁਤ ਜ਼ਿਆਦਾ ਵੇਸਟੇਜ ਹੁੰਦੀ ਐ।
ਬਾਕੀ ਅੱਜ ਬੱਚੇ ਛੋਟੇ ਜੋ ਹੁੰਦੇ ਨੇਂ ਉਹ ਬਰੱਸ਼। ਕਰਦੇ ਵਕਤ ਮਤਲਬ ਪਾਣੀ ਟੂਟੀ ਖੋਲ ਕੇ ਰੱਖਦੇ ਨੇਂ।
ਹਾਂਜੀ।
ਤੇ ਓ ਪਾਣੀ ਰੁੜਦਾ ਰੈਂਦਾ, ਰੁੜਦਾ ਰੈਂਦਾ ਐ, ਐ ਵੀ ਬੋਤ ਬੇਕਾਰ ਗੱਲ ਐ, ਜੋ ਕਿ ਮਤਲਬ ਪੇਂਟ-ਪੇਂਟਸ ਵਗੈਰਾ ਨੂੰ ਦੇਖਣਾ ਚਾਈਦਾ ਓਨ੍ਹਾਂ ਨੂੰ।
ਹਾਂਜੀ, ਹੁਣ ਅਸੀਂ ਬੱਚਿਆਂ ਨੂੰ ਐਸੇ ਈ ਕੇਣੇ ਜਾਓ ਬਰੱਸ਼ ਕਰ ਆਓ। ਔਰ ਬਰੱਸ਼ ਵੀ ਬੱਚਿਆਂ ਨੂੰ ਵੈਸੇ ਖੁਦ ਈ ਕਰਵਾਣਾ ਚਾਈਦਾ ਕਿ ਓ ਅੱਛੇ ਤਰੀਕੇ ਕਰਨ ਤੇ ਫੇਰ ਬ ਚੇ ਟੂਟੀ ਖੁੱਲੀ ਛੋੜ ਕੇ ਖੜੇ ਰੈਂਦੇ ਨੇਂ, ਖੜੇ ਰੈਂਦੇ ਨੇਂ। ਤੇ ਓ ਫੇਰ, ਪਾਣੀ ਰੁੜੇਗਾ ਈ। ਜਦੋਂ ਅਸੀਂ ਹੱਥ ਵੀ ਧੋਨੇਂ ਆਂ, ਉਦੋਂ ਵੀ ਅਸੀਂ ਟੂਟੀ ਖੁੱਲੀ ਛੋੜੇ ਜਦੋਂ ਜਿੰਨੀ ਦੇਰ ਚ ਅਸ
ਜਿੰਨੀ ਦੇਰ ਚ ਅਸੀਂ ਸਾਬਣ ਲਗਾ ਰੇ ਆਂ, ਓਨੀਂ ਦੇਰ ਟੂਟੀ ਬੰਦ ਰੱਖਣੀ ਚਾਈਦੀ ਐ। ਹਾਂਜੀ-ਹਾਂਜੀ, ਫਿਰ ਜਦੋਂ ਅਸੀ ਵਾਸ਼ ਕਰਨੇ ਆਂ ਤੇ ਫ਼ੇਰ ਚਲਾਲੋ, ਹਾਂਜੀ।
ਓ ਵੀ, ਓਦੇ ਨਾਲ ਵੀ ਬੋਤ
ਨਾਲ ਵੀ ਬੋਤ ਵੇਸਟ ਹਂ।
ਹਾਂਜੀ।
ਪਤਾ ਐ ਇੱਕ ਜਾਪਾਨ ਟੈਕਨੋਲੋਜੀ ਓ, ਬਣਾਈ ਏ ਓ ਇੱਕ ਹੁੰਦਾ ਐ ਵਾਟਰ, ਮਤਲਬ ਜੋ ਐਕਊਫਾਇਰ ਹੁੰਦਾ ਨਾਂ ਆਰ ਓ ਵਗੈਰਾ ਜੋ ਹੁੰਦੇ ਨੇਂ, ਓਨ੍ਹਾਂ ਨੇ ਏ ਕਿਆ ਸ ਸਕੂਰਾ ਨਾਮ ਦਾ, ਓ ਬਣਾਇਆ ਇੱਕ ਆਰ ਓ। ਓਦੇ ਚ, ਜੋ ਪਿਓਰੇਸਟ ਫੋਮ, ਜੋ ਸਭ ਤੋਂ ਸਾਫ ਪਾਣੀ ਦੀ ਓ ਹੁੰਦੀ ਐ ਨਾਂ ਪਿਓਰ ਅ ਫੋਮ ਹੁੰਦੀ ਐ, ਉਹ ਕੱਢਦੇ ਨੇਂ, ਐਲਕਲਾਈਨ ਵਾਟਰ ਤੁਸੀਂ ਸੁਣਿਆ ਈ ਹੋਏਗਾ। ਹਾਂਜੀ ਹਾਂਜੀ। ਹਾਂਜੀ ਤੇ, ਐਲਕਲਾਈਨ ਵਾਟ ਵਾਟਰ ਓਦੇ ਅੰਦਰੋਂ ਨਿਕਲਦਾ ਤੇ ਓ ਬੋਡੀ ਵਾਸਤੇ ਬੋਤ ਅੱਛਾ ਹੁੰਦਾ ਐ, ਮਤਲਬ ਜਿੰਨੇ ਵੀ ਟੋਕਸੀਨ ਵਗੈਰਾ ਹੁੰਦੇ ਨੇ ਜੋ ਸਾਡੀ ਬੋਡੀ ਵਾਸਤੇ ਖ਼ਰਾਬ ਹੁੰਦੇ ਨੇ, ਓ ਤੇ ਮਤਲਬ ਬਿਲਕੁਲ ਖਤਮ ਹੋ ਜਾਂਦੇ ਨੇ। ਪਾਣੀ ਪੀ ਕੇ ਐ ਵਾਲਾ। ਅੱਛਾ। ਪਰ ਏਦਾ ਪਾਣੀ ਜੋ ਮਤਲਬ ਜੋ ਐ ਆਰ ਓ ਹੈਗਾ। ਜ ਜਪਾਨੀ ਟੈਕਨੋਲੋਜੀ ਦਾ ਪਰ ਇਹ ਬੋਤ ਮਹਿੰਗਾ ਹੈਗਾ।
ਅੱਛਾ।
ਬਾਕੀ ਮੈਂ ਤੇ ਕੈਣਾਂ ਲੋਕਾਂ ਨੂੰ ਲਵਾਣਾ ਚਾਈਦਾ ਕਿਉਂਕਿ ਏ ਨਾਲ ਲੋਕਾਂ ਦੀ ਜੋ ਹੈਲਥ ਹੈਗੀ ਐ, ਓ ਬੋਤ ਅੱਛੀ ਰਏਗੀ।
ਹਂ। ਹਾਂਜੀ ਓ ਤੇ ਹੈ। ਹੁਣ ਬੱਚੇ ਬਿਮਾਰ ਹੁੰਦੇ ਡਾਕਟਰ ਕੈਣਗੇ ਜਾਂ ਤਾਂ ਬੱਚੇ ਨੂੰ ਪਾਣੀ ਬੋਇਲ ਕਰਕੇ ਦੋ ਜਾਂ ਫਿਰ ਔਰੋ, ਆਰੋ ਦਾ ਪਾਣੀ ਦੋ।
ਹਾਂਜੀ ਹਾਂਜੀ।
ਕਿਉਂਕਿ ਹਰ ਕਿਸੇ ਦੇ ਘਰ ਆਰੋ ਤੇ ਨ੍ਹੀਂ ਲੱਗਿਆ ਹੁੰਦਾ ਫਿਰ ਬ ਪਹਿਲੇ ਪਾਣੀ ਨੂੰ ਬੋਇਲ ਕਰੋ ਫਿਰ ਠੰਢਾ ਕਰਕੇ ਬੱਚੇ ਨੂੰ ਪਿਆਓ। ਆਪ ਵੀ ਓਹੀ ਵਾਲਾ ਪੀਣਾ ਚਾਈਦਾ।
ਕਿਉਂਕਿ ਬੋਇਲ ਕਰਕੇ ਜੋ ਏਦੇ ਅੰਦਰ ਟੋਕਸੀਸ ਹੁੰਦੇ ਨੇ, ਓ ਮਰ ਜਾਂਦੇ ਨੇ ਨਾਂ।
ਹਾਂਜੀ ਹਾਂਜੀ।
ਬਾਕੀ ਜੋ, ਜੋ ਲੋਕੀ ਆਰ ਓ ਨਈਂ ਅਫੋਰਡ ਕਰ ਸਕਦੇ ਓਨ੍ਹਾਂ ਨੂੰ ਤੇ ਬੈਸਟ ਚ ਓਈ ਏ ਕਿ ਮਤਲਬ, ਓ ਬੋਇਲ ਕਰਕੇ ਪੀਣ ਪਾਣੀ।
ਹਾਂਜੀ, ਹਂ। ਹੁਣ ਕਦੀ-ਕਦੀ ਪਾਣੀ ਆਂਦਾ ਮਤਲਬ, ਏਨੀਂ ਸਮੈੱਲ ਆਂਦੀ ਐ ਪਾਣੀ ਚ ਮਤਲਬ ਨਾ ਓ ਪੀਣ ਵਾਲਾ ਹੁੰਦਾ, ਬੋਤ ਗੰਦਾ ਹੁੰਦਾ। ਪਾਣੀ।
ਕਿਉਂਕਿ ਇਹ ਗੰਗਾ-ਗੰਗਾ ਵਗੈਰਾ ਚ ਗੰਗਾ ਵਗੈਰਾ ਚ ਇੰਨਾ ਸਾਰਾ ਉ ਕਚਰਾ ਵਗੈਰਾ ਫੈ ਫੈਕਦੇ ਰਹਿੰਦੇ ਨੇ। ਪਾਣੀ-ਪਾਣੀ, ਗੰਦਾ ਹੀ ਹੋਣਾ ਫਿਰ ਹਾਂਜੀ-ਹਾਂਜੀ, ਹੂੰ।
ਚਲੋ, ਫਿਰ ਠੀਕ ਹੈ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਕਿਆ ਹੂਆ?